ਹਾਂ ਸ਼ਸ਼ ਸ਼੍ਰੀ ਕਾਲ ਜੀ।
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਜੀ।
ਹਾਂਜੀ ਵਧੀਆ ਤੁਸੀ ਦੱਸੋ ਕਿਵੇਂ ਹੋ?
ਬਸ ਜੀ ਵਧੀਆ ਜੀ ਵਧੀਆ ਹੋਰ ਘਰ
ਹਾਂਜੀ ਸਭ ਵਧੀਆ। ਉਧਰ ਠੀਕ ਨੇ ਸਾਰੇ?
ਹਾਂਜੀ ਹਾਂਜੀ ਬਿਲਕੁਲ ਜੀ ਹੋਰ ਕੀ ਚੱਲ ਰਿਹਾ ਗਰਮੀ ਬਹੁਤ ਕਰ ਰਖੀ ਹੈਂ।
ਇਸ ਵਾਰ ਟੈਂਪਰੇਚਰ ਜ਼ਿਆਦਾ ਹੈ ਬਾਹਰ ਦਾ ਹੋ ਰਹੇ ਹੈ ਹਾਂਜੀ।
ਬਿਲਕੁਲ ਬਿਲਕੁਲ ਹੋਰ ਛੁੱਟੀਆਂ ਪੈ ਗਈਆਂ ਬੱਚਿਆਂ ਦੀ?
ਨਹੀਂ ਛੁੱਟੀਆਂ ਹਜੇ ਬਸ ਹੋਏ ਗਈਆਂ ਸਮਝ ਲਓ ਪੀ ਟੀ ਏਮ ਤੇ ਹੋਣੀ ਆ ਹੁਣ ਤਾਂ। ਇੱਕ ਦੋ ਦਿਨਾਂ ਤੱਕ ਪੀਟੀਐਮ ਆ ਬਸ ਫੇਰ ਛੁ ਛੁਟੀਆਂ ਹੋ ਜਾਣੀਆਂ ਨੇ,
ਹਾਂਜੀ-ਹਾਂਜੀ ਮੈਂ ਤੁਹਾਨੂੰ ਦੱਸ ਰਹੀ ਸੀ ਮੇਰੀ ਮੇਰੀ ਇੱਕ ਸਹੇਲੀ ਆ। ਅੱਜ ਉਹਦੇ ਨਾਲ ਟ੍ਰੈਜਡੀ ਹੋ ਗਈ ਬਹੁਤ ਬਹੁਤ ਪਰੇਸ਼ਾਨ ਹੋ ਰਹੀ ਸੀ ਬਸ ਪਰਿਵਾਰ ਨਾ ਹੋ ਨਾ ਜਿਹਦੇ ਕੋਲ ਉਹ ਬਹੁਤ ਪਰੇਸ਼ਾਨ ਹੋ ਜਾਂਦਾ ਹੈ।
ਹਾਂਜੀ ਇਹ ਤਾਂ ਹੈ। ਪਰਿਵਾਰ ਵੀ ਬਹੁਤ ਜ਼ਰੂਰੀ ਹੈ।
ਹਾਂਜੀ ਉਹੀ ਨਾ ਬਸ ਉਹ ਬਿਮਾਰ ਪੈ ਗਈ ਉਹਦਾ ਪਤੀ ਦਾ ਐਕਸੀਡੈਂਟ ਹੋ ਗਿਆ ਕੋਈ ਕਰਨ ਵਾਲਾ ਨੀ ਗਰ ਬੱਚੇ ਬਾਹਰ ਹੋ ਗਏ ਬਸ ਅੱਜ ਤੇ ਪਰਿਵਾਰ ਦੀ ਇਤਨੀ ਕਮੀ ਉਹਨੂੰ ਮੇ ਸੂਸ ਹੋ ਰਹੀ ਸੀ। ਅੱਛਾ ਮੈਂ ਵੀ ਕਿੰਨਾ ਇੱਕ ਜਾ ਕੇ ਕਰ ਸਕਦੀ ਹਾਂ ਜਾਂ ਕੋਈ ਕਿੰਨਾ ਇੱਕ ਆ ਕੇ ਕਰ ਸਕਦਾ ਕਿਸੇ ਦੇ ਘਰ ਹਨਾ। ਵਾਸਤੇ ਉਹ ਬਹੁਤ ਰੋ ਰਹੀ ਬਹੁਤ ਰੋ ਰਹੀ ਸੀ ਮਤਲਬ ਪਰਿਵਾਰ ਦੇ ਬਹੁਤ ਸੁੱਖ ਨੇ ਅੱਜ ਕੱਲ ਸਭ ਅਲੱਗ-ਅਲੱਗ। ਤੋਂ ਹੋ ਗਏ ਨੇ ਬਟ ਪਰਿਵਾਰ ਦੀ ਆਪਣੀ ਇੰਪੋਰਟੈਂਸ ਆ ਆਪਣੀ ਵੈਲਿਊ ਆ। ਪਰਿਵਾਰ ਨਾਲ ਦੁੱਖ ਸੁੱਖ ਸਭ ਕੱਟਿਆ ਜਾਂਦਾ ਹੈ।
ਹਾਂਜੀ
ਪਤਾ ਲੱਗਦਾ ਜਦੋਂ ਪਰਿਵਾਰ ਸਾਥ ਹੋਵੇ ਨਾ ਤਾਂ ਦੁੱਖ ਮਹਿਸੂਸ ਹੀ ਨਹੀਂ ਹੁੰਦਾ
ਹੋਰ ਕਿਆ।
ਪਰ ਅੱਜ ਦਾ ਟਾਈਮ ਇਹੋ ਜਿਹਾ ਹੈ ਕੋਈ ਇਕੱਠੇ ਰਹਿ ਕੇ,
ਨਹੀਂ ਅੱਜ ਕੱਲ ਤਾਂ ਦੇਖੋ ਜੇ ਲੱਗ ਵੀ ਰਹਿ ਰਹੇ ਆ ਨਾ ਫੇਰ ਵੀ ਕੁਛ ਨਾ ਕੁਛ ਤਾਂ ਪ੍ਰੋਬਲਮਸ ਆ ਹੀ ਰਹੀਆਂ ਨੇ ਲੱਗ ਰਹਿ ਕੇ ਵੀ
ਹੂੰ, ਦਰਅਸਲ ਸਾਰਿਆਂ ਦੀ ਹੁਣ ਸਹਿਣ ਸ਼ਕਤੀਆਂ ਖ਼ਤਮ ਹੋ ਗਈਆਂ ਨੇ ਕੋਈ ਸਹਿਣ ਕਰਨਾ ਹੀ ਨਹੀਂ ਚਾਹੁੰਦਾ, ਕਿਸੇ ਦੀ ਗੱਲ ਦਾ ਕੋਈ ਚਾਹੇ ਬੱਚੇ ਵੀ ਆ ਚਾਹੇ ਵੱਡੇ ਵੀ ਆ ਆਪਾਂ ਬਸ ਇਸ ਕਰਕੇ ਸਭ ਸੈਪਰੇਟ ਹੀ ਹੋਣਾ ਪਸੰਦ ਕਰਦੇ ਨੇ,
ਹਾਂਜੀ ਇਹ ਤਾਂ ਹੈ।
ਕੋਈ ਨਾ ਪਹਿਲੇ ਪਰਿਵਾਰ ਹੁੰਦੇ ਸੀ ਗੱਲਬਾਤ ਵੀ ਹੋ ਜਾਂਦੀ ਸੀ, ਤੇ ਆਪਾਂ ਬੈਠ ਕੇ ਸੋਲਵ ਕਰ ਲੈਂਦੇ ਸੀ ਸਾਰਾ ਕੁਛ ਠੀਕ ਹੋ ਜਾਂਦਾ ਸੀ। ਇੱਕ ਦਿਨ ਮੂੰਹ ਬਣਾਇਆ ਦੋ ਦਿਨ
ਹੋਰ ਕਿਆ। ਹੈਲੋ, ਹੈਲੋ, ਹੈਲੋ, ਹੈਲੋ, ਹੈਲੋ, ਹੈਲੋ, ਹੈਲੋ